ਹੈਲੋ,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
ਸਤਿ ਸ਼੍ਰੀ ਅਕਾਲ ਜੀ ਜੀ, ਹਾਜੀ ਤੁਸੀਂ ਸੁਣਾਓ ਆਪਣੇ?
ਸਭ ਵਧੀਆ ਫਸਟ ਕਲਾਸ ਹੋਰ ਕੀ ਕਰ ਰਹੇ ਸੀ?
ਬਸ ਵੀ ਬੈਠੀ ਸੀ ਤੇ ਕੁਛ ਨਵੀਂ-ਨਵੀਂ ਚੀਜ਼ਾਂ ਸੋਚਦੀ ਪਈ ਸੀ, ਕਿ ਮੈਂ ਉਹ ਚੀਜ਼ ਕਰ ਲਵਾਂ, ਕੁੱਛ ਨਾ ਕੁਛ ਨਵੀਂ ਚੀਜ਼ ਕਰਾਂ ਆਪਣੇ ਲਈ। ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਨਵੀਂ ਨਵੀਂ ਚੀਜ਼ਾਂ ਸਿੱਖ ਦੇ ਹਾਂ, ਜਿਹਦੇ ਨਾਲ ਆਪਣਾ ਬੇਰੁਜ਼ਗਾਰੀ ਚੀਜ਼ ਖ਼ਤਮ ਹੁੰਦੀ ਹੈ। ਅਰ ਉਹ ਸਿੱਖ ਕੇ ਆਪਾਂ ਆਪਾਂ ਨੂੰ ਕਿਸੇ ਦੀ, ਕਿਸੇ ਨੂੰ ਵੀ ਹੋਰਾਂ ਨੂੰ ਵੀ ਸਿਖਾਉਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ ਆਪਾਂ ਨੂੰ। ਇਸ ਲਈ ਮੇਰਾ ਬਸ ਉਹ ਸੋਚ ਰਹੇ ਸੀ ਕਿ ਸ਼ਾਇਦ ਮੈਂ ਕੋਈ ਅੱਛਾ ਕੰਮ ਕਰ ਲਾਂ। ਕਿਸੇ ਨੂੰ ਸੇਵਾ, ਸੇਵਾ ਵਾਲਾ ਕੰਮ ਕਰਕੇ ਵੇਖ ਲਵਾਂ।
ਕਿਨਾ ਟਾਈਮ ਸੀਗਾ ਜਦੋਂ ਅੱਪਾਂ ਛੋਟੇ ਸੀਗੇ। ਉਦੋਂ ਤਾਂ ਕਿੰਨੇ ਹੁਨਰ ਆ ਹੋਰ ਤਰੀਕੇ ਦੇ ਹੁੰਦੇ ਸੀਗੇ, ਜਿਵੇਂ ਅ ਚਟਾਈਆਂ, ਕਢਾਈਆਂ, ਮਿਉਜ਼ਿਕ ਹੋ ਗਿਆ। ਆਂ ਇੰਨੇ ਹੀ ਹੁਨਰ ਮੰਨਦੇ ਸੀ, ਹੁਣ ਅੱਜ ਕੱਲ੍ਹ ਤਾਂ ਹੋਰ ਨਵੀਆਂ- ਨਵੀਆਂ ਹੀ ਆ ਗਈਆਂ ਨੇ ਜੀ ਚੀਜ਼ਾਂ ਆ ਗਈਆਂ ਨੇ ਨਵੀਆਂ ਨਵੀਆਂ ਓ ਖੇਡਾਂ। ਡਾ ਗਿਆਂ ਨੇ ਤੇ ਬੱਚੇ ਉਹਨੂੰ ਅਪ ਮੈਜ ਅ ਹੁਨਰ ਕਹਿ ਲਓ ਤੇ ਉਹਨੂੰ ਆਪਣਾ ਅਗੇ ਪ੍ਰੋਫੈਸ਼ਨ ਬਣਾ ਸਕਦੀ ਏ ਓਸ
ਜਿਹੜੇ ਐ ਨਵੇਂ ਹੁਣਰ ਐ ਉਹ ਸਾਡੇ ਗਿਆਨ ਨੂੰ ਚ ਵੀ ਵਾਧਾ ਕਰਦੇ, ਤੁਹਾਨੂੰ ਪਤਾ ਜੇ ਆਪਾਂ ਜੇ ਉਸ ਚੀਜ਼ ਤੋਂ ਕਹਿ ਦੋ ਕਿ ਆਪਾਂ ਨੂੰ ਕਿਸੇ ਨਾਲ ਬੋਲਣਾ ਚਾਲਣਾ ਸਭ ਕੁਛ ਆ ਜਾਂਦਾ ਐ, ਕਿਉਂਕਿ ਆਪਾਂ ਉਹਨਾਂ ਚੀਜ਼ਾਂ ਤੋਂ ਸਿੱਖਦੇ ਆਂ। ਕਿਉਂਕਿ ਹਰ ਚੀਜ਼ ਚ ਆਪਾਂ ਨਵੀਂ ਚੀਜ਼ ਚ ਜਾਵਾਂਗੇ। ਉਹ ਆਪਣਾ ਇੱਕ ਹੁਨਰ ਦਿੰਦਾ ਆਪਣੇ ਅੰਦਰ ਉਹ ਆਪ ਆਪਣਾ ਇੱਕ ਆਤਮ ਵਿਸ਼ਵਾਸ ਵਧਾਉਂਦੈ, ਜਿੰਦੇ ਕਰਕੇ ਕਿ ਆਪਾਂ ਉਸ ਚੀਜ਼ ਦੇ ਵਿੱਚ ਪੈ ਕੇ ਕੁਸ਼ ਨਵੀਆਂ ਨੀਵੀਆਂ ਕੋਸ਼ਲਾਂ ਸਿੱਖ ਸਿੱਖਦੇ ਹਾਂ ਜਦੋਂ ਆਪਾਂ ਆਪਣਾ ਹਰ ਮੌਕਾ ਕੇ ਨੂੰ ਆਪਣਾ ਕਹਿੰਦੇ ਆ ਵਧਾਉਂਦੇ ਹਾਂ ਆਪਾਂ ਕੋਸ਼ਿਸ਼ ਕਰਦੇ ਹਾਂ, ਤੇ ਉੱਥੇ ਆਪ ਆਪ ਹੈਲਪ ਮਦਦ ਕਰਦੇ ਹਾਂ ਜੀ।
ਹੁਣ ਅੱਜ ਕੱਲ੍ਹ ਤਾਂ ਬੱਚਿਆਂ ਨੂੰ ਦੇਖਿਆ ਜਾਏ, ਕੰਪਿਊਟਰ ਦੇ ਵਿੱਚ ਇੰਨਾ ਕੁਝ ਸਿੱਖ ਲੈਂਦੇ ਨੇ ਵੈ ਡਿਜ਼ਾਇਨਿੰਗ ਹੋ ਗਿਆ, ਇੰਨਾ ਕੁਛ ਹੋ ਗਿਆ ਤੇ ਉਹਨੂੰ ਆਪਣਾ ਐਜ ਪਹਿਲਾਂ ਕੋਰਸ ਸਿੱਖਦੇ ਨੇ ਤੇ ਫੇਿਰ ਉਸ ਉਸ ਤੋਂ ਬਾਅਦ ਉਹਨੂੰ ਆਪਣਾ ਪ੍ਰੋਫੈਸ਼ਨ ਹੀ ਬਣਾ ਲੈਂਦੇ, ਉਹਦੇ ਵਿੱਚ ਹੀ ਕੰਮ ਕਰਦੇ ਨੇ ਜਾਂ ਜੋਬ ਮਿਲਦੀਆਂ ਨੇ ਉਹਦੇ ਵਿੱਚ, ਤੇ ਉਹਨੂੰ ਹੀ ਅੱਗੇ ਬੜਾਵਾ ਦੇ ਦਿੰਦੇ ਨੇ ਪੂਰਾ।
ਸਹੀ ਗੱਲ ਐ, ਹੁਣ ਮੇਰੇ ਇੱਕ ਮੇਰੀ ਇੱਕ ਫਰੈਂਡ ਐ ਉਹਨਾਂ ਦੀ ਕਾਫ਼ੀ ਕਹਿ ਲਓ ਕਿ ਏਜ ਹੋ ਗਈ ਹੈ ਇਹਦੀ ਤੇ ਉਹਨੂੰ ਨਾ ਹੁਣ ਤੇ ਦਿਲ ਕਰਦਾ ਕਿ ਉਹ ਕੁਛ ਸਿੱਖੇ। ਪਰ ਮੈਂ ਉਹਨੂੰ ਇੱਕ ਹੀ ਗੱਲ ਕਹੀ ਉਹ ਕਹਿੰਦੀ ਐ ਕਿ ਯਾਰ ਹੁਣ ਮੇਰੀ ਉਮਰ ਐ ਸਿੱਖਣ ਦੀ। ਮੈਂ ਕਿਹਾ ਨਹੀਂ ਤੂੰ ਸਿੱਖ, ਕਿਉਕਿ ਹੁਣ ਕੋਈ ਉਮਰ ਕੋਈ ਇਹਦੇ ਚ ਨਾਂ ਸਿੱਖਣ ਦੀ ਉਮਰ ਨਈਂ ਹੁੰਦੀ। ਤੁਸੀਂ ਕਦ ਕਦੋਂ ਜੋ ਤੁਹਾਡੇ ਅੰਦਰ ਕਿਉਂਕਿ ਤੁਸੀਂ ਅੰਦਰੋਂ ਇਹ ਚੀਜ਼ਾਂ ਤੁਹਾਡੇ ਅੰਦਰੋਂ ਨਿਕਲਦੀਆਂ ਨੇਂ। ਜਿੰਦੇ ਰਾਹੀਂ ਤੁਹਾਡਾ ਆਤਮ ਵਿਸ਼ਵਾਸ ਵਧਦੈ, ਤੇ ਤੁਸੀਂ ਉਹਨਾਂ ਨੂੰ ਜਦੋਂ ਕਹਿੰਦੇ ਓਨਾ ਮੁਕਾਬਲਾ ਕਦੇ ਤੁਸੀਂ ਹਰ ਚੀਜ਼ ਨੂੰ ਕਰ ਪਾਉਂਦੇ ਹੋ। ਹੁਨਰ ਜਿਹੜੀ ਚੀਜ਼ ਹੁੰਦੀ ਐ ਉਹ ਸਾਡੀ ਹਰ ਕ ਹਰ ਸਮੱਸਿਆ ਦਾ ਹੱਲ ਐ, ਮੈਂ ਉਹਨੂੰ ਇਹੀ ਚੀਜ਼ ਸਿਖਾਈ ਕਿਉਂ ਨਈ, ਤੂੰ ਇਹ ਕਰ। ਕਿ ਤੂੰ ਇਹ ਪੈਸੇ ਕਮਾ ਸਕਦੀ ਐ ਜੇ ਤੈਨੂੰ ਅੱਜ ਪੈਸੇ ਦੀ ਜ਼ਰੂਰਤ ਹੈ, ਤੂੰ ਕੁੱਛ ਵੀ ਕਰ ਸਕਦੀ ਐਂ, ਮੈਂ ਉਹਦੀ ਬਹੁਤ ਮਦਦ ਕੀਤੀ ਹੈ ਕਿ ਚਲੋ ਉਹਦੇ ਦਿਮਾਗ ਚ ਇਹ ਚੀਜ਼ ਪਾਉਣ ਤੋਂ ਪਹਿਲਾਂ, ਇਹ ਬਹੁਤ ਚੀਜ਼ ਮ ਉਹਨੂੰ ਟਾਈਮ ਲੱਗ ਅੱਗੇ ਵੀ ਸਮਝਾਂਦੇ ਕਿ ਤੂੰ ਕਰ ਸਕਦੀ ਆ। ਹੁਣ ਅੱਜ ਉਹ ਉਹ ਗੱਲ ਨੂੰ ਯਾਦ ਕਰਦੀ ਐ ਤੇ ਹੁਣ ਕਹਿੰਦੀ ਹੈ ਮੈਨੂੰ ਕਿ ਵਾਕਈ ਤੇਰੀ ਗੱਲ ਸਹੀ ਸੀ ਤੂੰ ਸਹੀ ਕਿਹਾ ਸੀ। ਮੈਨੂੰ ਤੇ ਅੱਜ ਉਹ ਕਮਾ ਰਹੀ ਐ, ਘਰੇ ਬੈਠੇ ਹੀ ਕਮਾ ਰਹੀ ਐ। ਸਭ ਤੋਂ ਵਧੀ ਕਹਿੰਦੀ ਬਾਕੀ ਮੇਰੀ ਆ ਅੱਜ ਮੈਂ ਮਤਲਬ ਘਰੇ ਬੈਠ ਕੇ ਵੀ ਕਮਾ ਸਕਦੀ ਆਂ ਏ ਨੀਂ ਕਿ ਆਪਾਂ ਬਾਹਰ ਜਾ ਕੇ
ਹਂ ਹਂ, ਬਿਲਕੁਲ ਉਹ ਆਪਣਾ ਟਾਈਮ ਹੁੰਦਾ ਸੀਗਾ ਨਾਂ, ਪਹਿਲੇ ਜਮਾਨੇ ਚ ਹੁੰਦਾ ਸੀਗਾ ਕਿ ਬਾਹਰ ਹੀ ਨਿਕਲ ਕੇ ਬੰਦਾ ਕਮਾ ਸਕਦਾ ਏ। ਹੁਣ ਤਾਂ ਤੁਸੀਂ ਦੇੇਖੋ ਆ ਜਿਹੜੇ ਅਹ ਅਚਾਰ ਵੜੀਆਂ ਵਗੈਰਾ ਨੇਂ ਪਹਿਲਾਂ ਕੋਈ ਵਿਰਲਾ ਹੀ ਬਣਾ ਕੇ ਵੇਚਦਾ ਸੀ ਹਨਾ, ਹੁਣ ਤਾਂ ਘਰ-ਘਰ ਵਿੱਚ ਜਨਾਨੀਆਂ ਬਣਾ ਕੇ ਆਪਣੇ-ਆਪਣੇ ਤਰੀਕੇ ਨਾਲ ਬਣਾ ਕੇ ਨਵੀਆਂ- ਨਵੀਆਂ ਕਿਸਮਾਂ ਦੀਆਂ ਤੇ ਉਹਨੂੰ ਹੀ ਘਰੋਂ ਹੋਮ ਹੋਮ ਬਿਜਨਸ ਉਹਨੂੰ ਹੀ ਬਣਾ ਲਿਆ ਹੋਇਆ। ਕਿੰਨੀ ਪ੍ਰ ਉਹ ਇਹਨਾਂ ਵਿੱਚ ਜਨਾਨੀਆਂ ਚ ਜਾਗਰੂਕਤਾ ਆ ਗਈ ਹੋਈ ਏ ਇਸ ਚੀਜ਼ ਨੂੰ ਲੈ ਕੇ।
ਸਹੀ ਗੱਲ ਐ ਤੇ ਤੁਸੀਂ ਹੁਣ ਕੋ ਤੁਸੀਂ ਲ ਔਰਤਾਂ ਚ ਦੇਖਿਆ ਇਹ ਕੱਪੜੇ ਸਿਲਦੀਆਂ ਨੇਂ, ਕੱਪੜੇ ਸਿਲ ਤੋਂ ਦੁਕਾਨ ਤੇ ਆਪਾਂ ਕਿਥੋਂ ਸਿਲਾਈਏ, ਕਿਸੇ ਦੁਕਾਨ ਤੋਂ, ਕਿਸੇ ਬੁਟੀਕ ਤੋਂ ਸਿਲਾਈਏ। ਤੇ ਉਹਨਾਂ ਦੇ ਰੇਟ ਦੇਖਿਆ ਕਰੋ, ਕਿੰਨੇ ਪੈਸੇ ਲਾਉਂਦੇ ਨੇ ਉਹ ਤੇ ਇੱਥੇ ਇੱਥੇ ਚ ਲਿਮਟ ਵੀ ਇਹਨਾਂ ਨੂੰ ਇੰਨੇ ਕੱਪੜੇ ਆਏ, ਮੈਂ ਇਹਨਾਂ ਨੂੰ ਕਹਿੰਦੀ ਤੁਸੀਂ ਥੋੜਾ ਕਮਾਉਂਦੇ ਹੋ, ਨਾ ਥੋੜੇ ਚ ਵੀ ਕਿੰਨੀ ਬਰਕਤ ਹੈ ਕਿਉਂਕਿ ਤੁਹਾਨੂੰ
ਗੱਲ ਗੱਲ ਉਹ ਪਤਾ ਕੀ ਹੋ ਜਾਂਦੀ ਏ, ਗੱਲ ਇਹ ਹੋ ਜਾਂਦੀ ਏ ਜਿਹੜੇ ਬੁਟੀਕਸ ਵਗੈਰਾ ਖੋਲ ਕੇ ਬੈਠੇ ਹੋਏ ਨੇ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਆਪਣੇ ਦੁਕਾਨਾਂ ਦੇ ਵੀ ਖਰਚੇ ਕੱਢਣੇ ਕੱਢਣੇ ਐ, ਉਹਨਾਂ ਨੇ ਆਪਣੇ ਮਜ਼ਦੂਰਾਂ ਦੇ ਵੀ ਖਰਚੇ ਕੱਢਣੇ ਐ। ਹੁਣ ਜਿਹੜੀਆਂ ਘਰ ਚ ਆਪਣਾ ਆਪ ਕਰੀ ਬੈਠੀਆਂ, ਉਹਨਾਂ ਨੇ ਤਾਂ ਖੁਦ ਹੀ ਕਮਾਨਾ ਕਰਨਾ ਸਾਰਾ।
ਨਹੀਂ ਜ਼ਰੂਰੀ ਨਹੀਂ ਹੁੰਦਾ, ਨਹੀਂ ਹਾਂ, ਜ਼ਰੂਰੀ ਨਹੀਂ ਹੁੰਦਾ ਕਿਸੇ ਕੋਲ ਆਪਣਾ ਵੀ ਹੁੰਦੀ ਹੈ ਸੁਵਿਧਾ ਆ।
ਜੇ ਆਪਣੀ ਹਾਂ, ਜੇ ਆਪਣੀ ਹੀ ਦੁਕਾਨ ਹੋਏ ਨਾ ਉਹੀ ਥੋੜਾ ਸਸਤਾ ਕਰਕੇ ਕਰੇਗਾ, ਕਿਉਂਕਿ ਉਹਨੂੰ ਪਤਾ ਜੇ ਮੈਂ ਵੀ ਜ਼ਿਆਦਾ ਕਰਕੇ ਕਰਨ ਲੱਗ ਗਿਆ ਕਿ ਕਿ ਉਹਨੂੰ ਮਿਹਨਤ ਆ, ਉਹਨੂੰ ਕਿਰਾਇਆ ਨੀਂ ਦੇਣਾ। ਸਭ ਤੋਂ ਵੱਡੀ ਗੱਲ ਉਹਨੂੰ ਕਿਰਾਇਆ ਨੀਂ ਦੇਣਾ, ਤੇ ਉਹੀ ਜੇ ਹਾਂ, ਜੇ ਉਹ ਜ਼ਿਆਦਾ ਉਹ ਵੀ ਜ਼ਿਆਦਾ ਕਰਨ ਲੱਗ ਜਾਏਗਾ ਤੇ ਘਰਾਂ ਵਿੱਚ ਫਿਰ ਘੱਟ ਆਂਣਗੇ ਲੋਕ, ਫਿਰ ਕੰਪੀਟੀਸ਼ਨ ਜ਼ਿਆਦਾ ਹੋ ਜਾਏਗਾ, ਇਸ ਕਰਕੇ ਹਰ ਕੋਈ ਹਾਂ।
ਤੁਹਾਨੂੰ ਪਤਾ ਮੇਨ ਜਿਹੜਾ ਬੁ ਇਕ ਹੈਡ ਹੁੰਦਾ ਏ, ਉਹ ਆਪ ਤਾਂ ਨੀਂ ਕਰਦਾ, ਕਾਰੀਗਰ ਰੱਖਣੇ ਪੈਂਦੇ ਆ ਉਹਨੂੰ ਬਹੁਤ ਸਾਰੇ
ਹਾਂਜੀ ਤਾਂ ਉਹੀ ਤਾਂ ਮੈਂ ਕਹਿ ਰਹੀ ਹਾਂ, ਕਾਰੀਗਰਾਂ ਦੇ ਵੀ ਕੋਸਟ ਕੱਢਣੀ ਸਾਰਾ ਕੱਢ
ਹਾਂਜੀ, ਬਿਲਕੁਲ ਇੱਥੇ ਘਰੇ ਬੈਠੇ ਘਰੇ ਬੈਠੇ ਤੁਸੀਂ ਖਾਲੀ ਤੁਸੀਂ ਕੰਮ ਕਰ ਰਹੇ ਹੋ ਤੇ ਅਸੀਂ ਦਿਨ ਚ ਦੋ ਸੂਟ ਕੱਢੋ, ਤਿੰਨ ਸੂਟ ਕਰੋ ਕੋਈ ਪਾਬੰਦੀ ਨਹੀ। ਉਹਨਾਂ ਨੂੰ ਤਾਂ ਜਿਵੇਂ ਕਹਿੰਦੇ ਨਾ, ਕਿ ਜੇ ਕੋਈ ਔਡਰ ਦਿੰਦਾ, ਕੋਈ ਵਿਆਹ ਦਾ ਡਰ ਦਿੰਦਾ ਹਾਂ, ਮੈਨੂੰ ਇੰਨੇ ਕੱਪੜੇ ਕੱਢ ਕੇ ਦੇਣੇ ਐ, ਇਸ ਤਰੀਕ ਨੂੰ ਇਸ ਤਰੀਕ ਤੋਂ ਦੇਣੇ ਐ ਮੈਨੂੰ
ਬਿਲਕੁਲ ਬਿਲਕੁਲ ਹਾਂਜੀ।
ਕਿਉਂਕਿ ਇਹ ਸ਼ਖਸੀਅਤ ਨਾ ਜਿਹੜੀਆਂ ਆਪਣੇ ਅੰਦਰੋਂ ਨਿਕਲਦੀਆਂ ਨੇ, ਜਦੋਂ ਆਪਾਂ ਇਹਨਾਂ ਨੂੰ ਨਿਖਾਰ
ਜੀ।
ਤੇ ਆਪਣੇ ਨਾ ਇੱਕ ਆਪਾਂ ਨੂੰ ਅਲੱਗ ਅਲੱਗ ਜਿਹੀ ਖੁਸ਼ੀ ਮਹਿਸੂਸ ਹੁੰਦੀ ਏ ਕਿ ਆਪਾਂ ਅੱਜ ਕੁਛ ਕਰ ਰਹੇ ਆਪਣੇ ਲਈ। ਕਿਉਂਕਿ ਇਹ ਕਹਿੰਦੇ ਆ ਨਾ ਆਪਣੇ ਇਤਿਹਾਸ ਨੂੰ ਬਦਲਣਾ ਐ ਜੋ ਪਹਿਲਾਂ ਲੋਕ ਘਰੇ ਬੈਠ ਕੇ ਪਹਿਲਾਂ ਦੇ ਲੋਕ ਤਾਂ ਸਭ ਤੋਂ ਜ਼ਿਆਦਾ ਹੀ ਇਹ ਕੰਮ ਕਰਦੇ ਹੁੰਦੇ ਸੀ, ਘਰੇ ਬੈਠੇ ਬੈਠੇ ਹੀ ਕਮਾ ਰਹੇ ਹੁੰਦੇ ਸੀ। ਪਰ ਹੁਣ ਲੋਕੀ ਚਲੋ, ਹੁਣ ਜਿਆਦਾਤਰ ਕੰਪਿਊਟਰਈਜ਼ਡ ਇਹ ਕਹਿਲੋ ਕੇ ਕਿ ਜ਼ਿਆਦਾ ਅ ਜਿਹੜੀਆਂ ਅੱਜ ਕੱਲ੍ਹ ਲੋਕਾਂ ਨੂੰ ਭਾਸ਼ਾਵਾਂ ਆਉਂਦੀਆਂ ਨੇ, ਉਹਨਾਂ ਦਾ ਬਹੁਤ ਸੰਚਾਰ ਹੁੰਦਾ ਅੱਜ। ਅੱਜ ਕੱਲ ਦੇ ਬਹੁਤ ਸਮਾਂ ਇਹੋ ਜਿਹਾ ਆ ਗਿਆ ਕਿ ਐੱਨ ਆਰ ਆਈ ਤੁਸੀਂ ਬਹੁਤ ਅੱਗੇ ਪਹੁੰਚ ਜਾਂਦੇ ਹੋ, ਤੇ ਤੁਹਾਡੇ ਪੈਸੇ ਦੇ ਵੈਸੇ ਤੇ ਕਹਿੰਦੇ ਹਰੇ ਸਾਰੇ ਰੁਜ਼ਗਾਰ ਖੁੱਲ ਜਾਂਦੇ ਨੇ
ਬਿਲਕੁਲ ਜੀ ਬਿਲਕੁਲ ਅੱਜ ਕੱਲ ਤਾਂ ਤੁਹਾਨੂੰ ਮੇਨ ਤਾਂ ਤੁਹਾਨੂੰ ਨਾ ਜਿਹੜਾ ਕੰਪਿਊਟਰ ਹੈ ਨਾ ਇਹਦੇ ਥਰੂ ਬਹੁਤ ਜ਼ਿਆਦਾ ਈਜ਼ੀ ਹੋ ਗਿਆ ਨਵੀਂ-ਨਵੀਂ ਲੈਂਗੁਏਜ ਸਿੱਖਣਾ ਨਵੇਂ ਨਵੇਂ ਕੰਮ ਸਿੱਖਣਾ ਜਿਹੜੇ ਆਪਾਂ ਕਦੇ ਸੋਚੇ ਵੀ ਨਹੀਂ ਹੁੰਦੇ ਨਾ ਉਹ ਵੀ ਆ ਜਾਂਦੇ। ਅਲੱਗ ਤਰੀਕੇ ਦਾ ਹੁਨਰ ਹੁੰਦਾ ਹਰ ਇੱਕ ਦਾ ਦਿਮਾਗ ਨਾ ਆਪਣੇ ਤਰੀਕੇ ਨਾਲ ਚੱਲਦੇ ਠੀਕ ਹੈ ਨਾ ਕੋਈ ਵੀ ਜੇ ਹੁਨਰ ਹੈ ਅ ੲਏ ਪਹਿਲਾਂ ਲੋਕੀ ਕਹਿੰਦੇ ਹੁੰਦੇ ਸੀਗੇ ਕਿ ਅਹ ਤੁਹਾਡੇ ਹ ਹੱਥਾਂ ਵਿੱਚ ਇੱ ਇੱਕ ਹੁਨਰ ਤਾਂ ਹੁੰਦਾ ਹੀ ਹੈ। ਇਹ ਤੁਹਾਨੂੰ ਪਹਿਚਾਣੇ ਕਿ ਤੁਸੀਂ ਤੁਹਾਡੇ ਕੀ ਹੈ। ਠੀਕ ਹੈ ਨਾ ਹੁਣ ਆਪਾਂ ਲੋਕ ਕਹਿੰਦੇ ਕੇ ਤੁਹਾਡਾ ਦਿਮਾਗ ਬੱਚਿਆਂ ਦਾ ਦਿਮਾਗ ਕਿਸ ਪਾਸੇ ਚੱਲਦਾ ਹੈ ਉਹ ਦੇਖੋ ਹੁਣ ਵੀ ਤਾਂ ਉਹੀ ਚੀਜ਼ ਦੇ ਦੇਖੀ ਜਾਂਦੀ ਹੈ ਕਿ ਜਿਸ ਚੀਜ਼ ਵਿੱਚ ਉਹਦਾ ਦਿਮਾਗ ਜ਼ਿਆਦਾ ਚੱਲਦਾ ਉਹਨੂੰ ਉਹਦੇ ਅਕੋਰਡਿੰਗ ਕੰਮ ਲੈ ਕੇ ਦਿਨੇ ਹਾਂ ਆਪਾਂ, ਠੀਕ ਹੈ ਨਾ ਕਿਉਂਕਿ ਹਰ ਇੱਕ ਬੰਦਾ ਹਰ ਇੱਕ ਕੰਮ ਨਈ ਕਰ ਸਕਦਾ।
ਹਾਂ ਇਹ ਤਾਂ ਹੈ ਬਿਲਕੁਲ ਸਹੀ ਗੱਲ ਅਪਾ ਨਵੀਆਂ ਚੀਜ਼ਾਂ ਸਿੱਖਦੇ ਹਾਂ ਹਰ ਵਿਅਕਤੀ ਨੂੰ ਸਮੇਂ ਦੇ ਨਾਲ ਨਵੀਆਂ ਤੋਂ ਨਵੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਕਿਉਂਕਿ ਨਵੀਆਂ ਚੀਜ਼ਾਂ ਸਿੱਖਾਂਗੇ ਆਪਾਂ ਸਮਝ ਆਪਣੀ ਵਧੇਗੀ ਇਹ ਚੀਜ਼ਾਂ ਜਦੋਂ ਆਪਾਂ ਪੜ੍ਹਦੇ ਹਾਂ ਆਪਾਂ ਨੂੰ ਅੱਛੇ ਸਕੂਲਾਂ ਦੀਆਂ ਪੜ੍ਹਾਈਆਂ-ਪੜ੍ਹਾਈਆਂ ਕੀਤੀਆਂ ਜਾਂਦੀਆਂ ਜਦੋਂ ਬਾਅਦ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਆ ਜਾਂਦਾ ਹੈ ਆਪਾਂ ਇਹੀ ਸੋਚ ਪੜ੍ਹਾਨੇ ਆ ਹਾਂ ਕਿ ਇਹਨਾਂ ਨੂੰ ਹਰ ਨਵੀਂ ਤੋਂ ਨਵੀਂ ਚੀਜ਼ ਸਮਝ ਆਵੇ ਘਰੇ ਬੈਠੇ ਐਕਟਿਵ ਰਹੇ ਇਹ ਐਕਟਵ ਇਹ ਹਰ ਐਕਟੀਵਿਟੀ ਚ ਸ਼ਾਮਿਲ ਹੋਣ ਇਹ ਹਰ ਚੀਜ਼ ਕਿਉਂਕਿ ਇਹ ਹੁਨਰ ਜਿਹੜਾ ਸਾਡਾ ਏ ਨਾ ਗਿਆਨ ਤੋਂ ਪ੍ਰਾਪਤ ਵੀ ਹੁੰਦਾ ਬਹੁਤ ਜ਼ਿਆਦਾ ਕਿਉਂਕਿ ਗਿਆਨ
ਦੇਖੋ ਪੜ੍ਹਾਈ-ਪੜ੍ਹਾਈ ਆਪਣੀ ਜਗ੍ਹਾ ਹੈ ਪੜ੍ਹਾਈ ਆਪਣੀ ਜਗਾਹ ਹੈ ਲੇਕਿ ਸਕਕਿਲਸ ਤੁਹਾਡੇ ਜਿਹੜੇ ਹੈਗੇ ੲ ਹੁਨਰ ਹੈਗੇ ਹੈ ਉਹ ਆਪਣੀ ਜਗ੍ਹਾ ਠੀਕ ਹੈ ਕਈ ਵਾਰ ਕਈ ਜਗ੍ਹਾਵਾਂ ਤੇ ਹਰ, ਹਰ ਜਗ੍ਹਾ ਤੇ ਮੈਂ ਕਹਿੰਦੀ ਹਾਂ ਪੜ੍ਹਾਈ ਨਈ ਕੰਮ ਆਉਂਦੀ ਕਈ ਜਗ੍ਹਾ ਤੁਹਾਡਾ ਉੱਪਰਲੀ ਸਿੱਖੀ ਹੋਈ ਜਿਹੜੇ ਕ ਹੁਨਰ ਹੈ ਉਹੀ ਕੰਮ ਆਉਂਦੇ ਨੇ। ਸ਼ੋਰਟ ਐਂਡ ਹੋ ਗਿਆ ਹੋਰ ਇਨੇ ਇੰਨੇ ਸਾਰੇ ਹੋ ਗਏ ਤੁਹਾਡੇ ਉਹ ਸਾਰੇ ਕੰਮ ਆਉਂਦੇ ਨੇ ਜਦੋਂ ਮੌਕਾ ਲੱਗੇ।
ਬਿਲਕੁਲ ਬਿਲਕੁਲ ਇਹ ਚੀਜ਼ ਛੋਟੀ ਛੋਟੀ ਚੀਜ਼ ਤੋਂ ਹੀ ਆਪਾਂ ਸਾਰਾ ਕੁਛ ਸਿੱਖਦੇ ਆਂ ਜਦੋਂ ਇਹ ਚੀਜ਼ਾਂ ਸਾਨੂੰ ਇਹ ਕਹਿੰਦੇ ਸੈਂਪਲ ਤੌਰ ਤੇ ਸਾਰੀ ਚੀਜ਼ਾਂ ਸਿਖਾ ਕੇ ਜਾਂਦੀਆਂ ਨੇ ਖੁਦ ਆਪਣੇ ਆਪਾਂ ਖੁਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪ ਆਪਾਂ ਹਿੰਮਤ ਰੱਖਦੇ ਹਾਂ ਕਿ ਆਪਾਂ ਕਰਕੇ ਆਪਾਂ ਕੁਛ ਮਤਲਬ ਕਮਾਵਾਂਗੇ ਕੁਛ ਹੋਰਾਂ ਨੂੰ ਵੀ ਪ੍ਰੇਰਨਾ ਦੇਵਾਂਗੇ ਸ਼ਾਇਦ ਕਈ ਲੋਕਾਂ ਨੇ ਮੈਂ ਦੇਖਿਆ ਫ੍ਰੀ ਚ ਕੈਂਪ ਲਾਏ, ਹੁੰਦੇ ਹੈ ਇਸੇ ਕਰਕੇ ਕਿ ਉਹ ਕਿਸੇ ਨੂੰ ਕਿਸੇ ਦੀ ਮਦਦ ਕਰ ਮਕਣ। ਕਿਸੇ ਵੀ ਤਰੀਕੇ
ਹੁਣ ਹੁਣ ਦੇਖੋ ਇਹ ਯੋਗਾ ਕੈਂਪਸ ਲੱਗਦੇ ਹੈ ਉਹ ਵੀ ਤਾਂ ਇੱਕ ਹੁਨਰ ਹੈ। ਲੋਕੀ ਹਾਂ ਉਹ ਵੀ ਤਾਂ ਇੱਕ ਹੁਨਰ ਹੈ ਲੋਕੀ ਇਸ ਹਾਂਜੀ-ਹਾਂਜੀ। ਉਹ ਵੀ ਇੱਕ ਤਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਵੀ ਤੁਹਾਡੇ ਆਪਣਾ ਤੁਸੀਂ ਐਕਸਰਸਾਈਜ਼ ਵਗੈਰਾ ਕਰੋਗੇ ਤੇ ਤੁਹਾਡੇ ਅ ਹੋਏਗਾ ਬੋਡੀ ਆਪਣੀ ਠੀਕ ਹੀ ਹੋਏਗੀ ਖੁੱਲੇਗੀ। ਤੇ ਦੂਸਰੇ ਪਾਸੇ ਉਹਨਾਂ ਦਾ ਜਿਹੜਾ ਕੰਮ ਹੈ ਉਹ ਵੀ ਉਹ ਵੀ ਸਾਰਾ ਫੈਲਦਾ ਪਿਆ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਕਿਉਂਕਿ ਉਹੀ ਚੀਜ਼ ਏ, ਆਪਾਂ ਹਰ ਚੀਜ਼ ਨੂੰ ਸਿੱਖਣ ਵਾਸਤੇ ਆਪਾਂ ਇੱਕ ਰੋਜ਼ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਰੋਜ਼ਗਾਰ ਦਾ ਮੌਕਾ ਰਣ ਲੱਭਦੇ ਹਾਂ। ਕਿਉਂਕਿ ਰੁਜ਼ਗਾਰ ਹੋਣਾ ਜ਼ਰੂਰੀ ਹੈ ਨਾ ਆਪਾਂ ਕਿਤੇ
ਕਰਨੀ ਸੀ ਤੁਹਾਡੇ ਨਾਲ ਬਹੁਤ ਅੱਛਾ ਲੱਗਿਆ ਇਹ ਗੱਲ ਕਰਕੇ ਮੈਂ ਵੀ ਹੁਣ ਕੋਈ ਤੁਹਾਡੇ ਨਾਲ ਗੱਲ ਕਰਕੇ ਸੋਚਿਆ ਕੋਈ ਨਾ ਕੋਈ, ਸਿੱਖਾਂ ਹੁਨਰ ਜਿਹਾ ਲੇ ਕੇ ਉਹਨੂੰ ਅਪਨਵਾ ਉਹਨੂੰ ਆਪਣਾ
ਚਾਹੀਦਾ ਕਿਉਂਕਿ ਜ਼ਰੂਰੀ ਹੈ। ਕੁਛ ਸਿੱਖਦੇ ਆ ਮੈਨੂੰ ਵੀ ਬਹੁਤ ਲੱਗੀ ਤੁਹਾਡੇ ਨਾਲ ਗੱਲ ਕਰਕੇ ਫੇਰ ਫਰੀ ਹੋਕੇ, ਫ ਜਦੋਂ ਵੀ ਤੁਹਾਡੇ ਨਾਲ ਜੀ ਕੀਤਾ ਤੇ ਗੱਲ ਕਰਾਂਗੇ ਸਤਿ ਸੀ ਅਕਾਲ ਦੀ
ਜ਼ਰੂਰ ਜੀ ਸਾਸਰੀ ਕਾਲ ਜੀ,